ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ
ਬਸ ਠੀਕ ਤੁਸੀਂ ਸੁਣਾਓ
ਵਧੀਆ ਵਧੀਆ ਹੋਰ ਕੀ ਕਰਦੇ ਪਿਓ
ਬਸ ਲੰਚ ਕਰਕੇ ਬੈਠੇ ਸਾਂ ਹੁਣ ਸ਼ਾਮ ਦੀ ਚਾਹ ਦਾ ਹੁਣ ਵੇਟ ਕਰਦੇ ਪਏ ਹ ਚਾਹ ਪੀਏ ਹੁਣ
ਅੱਛਾ ਅੱਛਾ ਠੀਕ ਹੈ ਠੀਕ ਹੈ ਮੌਸਮ ਵੀ ਬੜਾ ਅੱਛਾ ਹੋਇਆ ਪਿਆ ਨਾ
ਹਾਂਜੀ ਮੌਸਮ ਦਾ ਪਤਾ ਨੀ ਚੱਲਦਾ ਕਿਸੇ ਟਮ ਬਾਰਿਸ਼ ਆ ਜਾਂਦੀ ਹੈ ਫੇਰ ਇੱਕੋ ਦਮ ਧੁੱਪ ਆ ਜਾਂਦੀ ਹੈ
ਹਾਂਜੀ, ਹਾਂਜੀ, ਹਾਂਜੀ ਇਹ ਏਰੀਆ ਅੱਛਾ ਹੈ ਇੱਥੇ ਪਤਾ ਨੀ ਚੱਲਦਾ ਵੈਦਰ ਦਾ ਨਾ ਤੇ ਜਿਹੜੇ ਸਾਈਡ ਮੇਰੇ ਪੇਕੇ ਹੈਗੇ ਨੇ ਅਹ ਪੰਜਾਬ ਦੇ ਵਿੱਚ ਉੱਥੇ ਥੋੜਾ ਮੌਸਮ ਅਹ ਗਰਮੀ ਜਿਆਦਾ ਰਹਿੰਦੀ ਏ
ਅੱ ਹਾਂਜੀ ਸੱਚੀ ਤੁਸੀਂ ਮੈਂ ਗਈ ਸੀ ਤੁਹਾਡੇ ਘਰ
ਹਾਂਜੀ ਹਾਂਜੀ
ਆ ਗਏ ਕਦੋਂ ਆਏ ਹੋ
ਹਾਂਜੀ ਬੱਚਿਆਂ ਦੀਆਂ ਛੁੱਟੀਆਂ ਸ਼ੁਰੂ ਹੋਈਆਂ ਸੀ ਨਾ ਤੇ ਫੇਰ ਅਸੀਂ ਗਰਮੀਆਂ ਦੇ ਵਿੱਚ ਹਰ ਸਾਲ ਹੀ ਜਾਂਦੇ ਹਾਂ ਤੇ ਅਸੀਂ ਗਏ ਸੀਗੇ ਲਾਸਟ ਚ ਅਹ ਵੀਹ ਤਰੀਕ ਨੂੰ ਗਏ ਸੀਗੇ ਵੀਹ ਮਈ ਨੂੰ ਤੇ ਕੀ ਕਹਿੰਦੇ ਆ ਮੇਰੇ ਪੇਕੇ ਹਾਂ ਹਾਂਜੀ ਪੰਜਾਬ ਵਿੱਚ ਹੈਗੇ ਨੇ ਪਾਕਿਸਤਾਨ ਦੀ ਬੋਡਰ ਹੈਗਾ ਨਾ ਜਿੱਥੇ ਲਾਸਟ ਪਾਕਿਸਤਾਨ ਦਾ ਬੋਰਡਰ ਹੈਗਾ
ਅੱਛਾ ਤੇ ਕਾਫ਼ੀ, ਕਾਫ਼ੀ ਦੂਰ ਦੇ ਕਾਫੀ ਦੂਰ ਤੁਹਾਡੇ ਪੇਕੇ
ਹਾਂਜੀ, ਹਾਂਜੀ, ਹਾਂਜੀ ਲੱਗ ਜਾ ਪੰਜ ਛੇ ਘੰਟਿਆਂ ਦਾ ਸਫ਼ਰ ਹੈਗਾ ਹੀ ਹੈ ਤੇ ਕੀ ਕਹਿੰਦੇ ਆ ਹਾਂਜੀ ਜ ਹਾਂਜੀ ਉੱਥੇ ਬੜੀਆਂ ਅੱਛੀਆਂ ਜਗ੍ਹਾ ਹੈਗੀਆਂ ਨੇ
ਅੱਛਾ ਉੱਥੇ ਇੰਡਸਟਰੀ ਉਧਰ ਉਸ ਸਾਈਡ ਵੀ ਇੰਡਸਟਰੀ ਵੀ ਹੈਗੀ ਆ
ਨਹੀਂ ਨਹੀਂ ਉਹ ਉਸ ਸਾਈਡ ਇੰਡਸਟਰੀ ਨਹੀਂ ਹੈਗੀ ਉੱਥੇ ਜ਼ਿਆਦਾ ਐਗਰੀਕਲਚ ਰ ਦਾ ਕੰਮ ਹੈਗਾ ਤੇ ਟਰਾਂਸਪੋਰਟੇਸ਼ਨ ਦਾ ਕੰਮ ਹੈਗਾ ਉੱਥੇ ਇੰਡਸਟਰੀ ਇੰਨੀ ਜ਼ਿਆਦਾ ਹੈਗੀ ਜਿਹੜੇ ਸਾਈਡ ਮੇਰੇ ਖੀ ਉੱਥੇ ਤੁਸੀਂ ਬਸ ਹਾਂਜੀ ਹਲਕਾ ਫੁਲਕਾ ਹੀ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹੋ ਬਹੁਤ ਉੱਥੇ ਜ਼ਿਆਦਾ ਤੁਸੀਂ ਪੈਸੇ ਨਹੀਂ ਉੱਥੇ ਕਰ ਸਕਦੇ ਕਿ ਲਗਾ ਸਕਦੇ
ਠੀਕ ਹੈ ਐਗਰੀਕਲਚਰ ਕਿਸ ਚੀਜ਼ ਦੀ ਹੁੰਦੀ ਹੈ ਉੱਥੇ
ਐਗਰੀਕਲਚਰ ਉੱਥੇ ਕੋਟਨ ਵੀ ਬਹੁਤ ਜ਼ਿਆਦਾ ਹੈਗੀ ਹੈ ਅਹ ਕਪਾਹ ਗੰਨਾ, ਗੰਨਾ ਹੋ ਗਿਆ ਤੇ ਕਣਕ ਵੈਸੇ ਜਿਹੜੇ ਕਿੰਨੂੰ ਜਿਹੜੇ ਅਹ ਮਸ਼ਹੂਰ ਕਿੰਨੂੰ ਹੈ ਨੇ ਉਹ ਓਵਰ ਆਲ ਇੰਡੀਆ ਦੇ ਵਿੱਚ ਸਾਰੇ ਉਸ ਜਗ੍ਹਾ ਤੋਂ ਹੀ ਆਉਂਦੇ ਨੇ ਉਹਦੀ ਹਾਂਜੀ ਕਿੰਨੂੰਆਂ ਦੀ ਪੈਦਾਵਾਰ ਸਪੈਸ਼ਲੀ ਉੱਥੇ ਹੀ ਹੈਗੀ ਹੈ ਉਸ ਤੋਂ ਇਲਾਵਾ ਪੂਰੇ ਓਵਰਲ ਇੰਡੀਆ ਦੇ ਵਿੱਚ ਹੋਰ ਕਿਤੇ ਵੀ ਨਹੀਂ ਹੈਗੀ ਹ
ਅੱਛਾ ਅੱਛਾ ਹਾਂਜੀ ਮੈਂ ਸ਼ਾਇਦ ਨਾ ਤੁਹਾਡੇ ਮੰਮੀ ਨੇ ਮੈਨੂੰ ਭੇਜੇ ਸੀ ਕਿਨੂੰ ਤੇ ਕਹਿ ਰਹੇ ਸੀ ਮ ਮੇਰੀ ਨੂੰਹ ਲੈ ਕੇ ਆਈ ਹੈ ਪਰ ਬਹੁਤ ਟੇਸਟੀ ਸੀ ਇੰਨੇ ਮਿੱਠੇ ਸੀ ਇੱਥੋਂ ਨਈ ਮਿਲਦੇ ਉਸ ਤਰ ਦੇ ਨੀ ਕਿਨੂੰ
ਓਨਾ ਦੇ ਵਿੱਚ ਵੀ ਨਾ ਕਈ ਤਰਾ ਦੀ ਵਰਾਇਟੀ ਹੁੰਦੀ ਹੈ। ਬਿਲਕੁਲ ਹਾਈ ਲੈਵਲ ਤੇ ਵੀ ਆਉਂਦੇ ਆ ਰ ਬਿਲਕੁਲ ਲੋ ਲੈਵਲ ਤੇ ਵੀ ਆਉਂਦੇ ਹ। ਇਹਨਾਂ ਦੇ ਵਿੱਚ ਵੀ ਵਰਾਇਟੀ ਹੁੰਦੀ ਹੈ ਇਹ ਪਹਿਲੇ ਅਸੀਂ ਅਹ ਜਿਵੇਂ ਖੇਤਾਂ ਦੇ ਵਿੱਚ ਇਹਨੂੰ ਗਰੋ ਕੀਤਾ ਜਾਂਦਾ ਹੈ ਓਸ ਤੋਂ ਬਾਅਦ ਇਹਨਾਂ ਦੇ ਅਲੱਗ- ਅਲੱਗ ਤਰਾ ਦੀ ਅ ਸੀਡਜ਼ ਹੁੰਦੇ ਨੇ ਕੋਈ ਹਾਈ ਕੁਆਲਿਟੀ ਦਾ ਹੁੰਦਾ ਕੋਈ ਲੋਹ ਕੁਆਲਿਟੀ ਦਾ ਹੁੰਦਾ ਹ।
ਅੱਛਾ
ਹਾਂਜੀ ਜਿਹੜੇ ਕੀ ਕਹਿੰਦੇ ਆ ਹਾਇਰ ਲੈਵਲ ਦੇ ਹੁੰਦੇ ਆ ਉਹ ਪਲਾਂਟਸ ਦੇ ਵਿੱਚ ਜਾਂਦੇ ਆ ਵੈਕਸਿੰਗ ਹੋਣ ਵਾਸਤੇ ਅੰਦਰੋਂ ਕਲੀਨ ਹੋਣ ਵਾਸਤੇ ਤੇ ਜਿਹੜੇ ਲੋ ਲੈਵਲ ਦੇ ਹੈਗੇ ਆ ਉਹ ਤਾਂ ਸਿੱਧਾ ਤੁਹਾਨੂੰ ਖੇਤਾਂ ਦੇ ਵਿੱਚ ਉਵੇਂ ਮਿਲਣਗੇ। ਉਹਨਾਂ ਦੇ ਵਿੱਚ ਹਾਂ, ਪ੍ਰੋਪਰ ਲੇਬਲਿੰਗ ਲੱਗਦੀ ਹੈ ਉੱਪਰ ਅ ਜਿਹੜੇ ਹਾਈ ਕੁਆਲਿਟੀ ਦੇ ਹੋਣਗੇ ਜਿਹੜੇ ਲੋ ਕੁਆਲਿਟੀ ਦੇ ਹੈਗੇ ਆ ਉਹਨਾਂ ਦੇ ਵਿੱਚ ਕੋਈ ਲੇਬਲਿੰਗ ਨ ਹੈਗੀ ਉਹ ਸਿਰ ਸਿਰਫ ਆਪਣਾ ਤੁਸੀਂ ਹਲਕਾ ਫੁਲਕਾ ਕਿਤੋਂ ਵੀ ਪਰਚੇਜ਼ ਕਰ ਸਕਦੇ ਹੋ ਉਹ ਤੁਹਾਨੂੰ ਇੱਕ ਖਾਸ ਪਲਾਂਟ ਤੋਂ ਹੀ ਮਿਲਣਗੇ ਓਲੇ। ਜਿਹੜੇ ਹਾਈ ਲੈਵਲ
ਠੀਕ, ਠੀਕ ਹੈ ਠੀਕ ਹੈ। ਤੇ ਚੱਲ ਬੜੀ ਅੱਛੀ ਗੱਲ ਹੈ ਮੈਂ ਤੇ ਪਿਛਲੇ ਸਾਲ ਖਾਧੇ ਸੀ ਬਹੁਤ ਸਵਾਦ ਸੀ ਹੁਣ ਆਏਂਗੇ ਤੇ ਸਾਨੂੰ ਜ਼ਰੂਰ ਭੇਜਣਾ
ਹਾਂਜੀ, ਹਾਂਜੀ ਜ਼ਰੂਰ, ਜ਼ਰੂਰ ਮੈਂ ਮੇਰੇ ਪਾਪਾ ਨੂੰ ਕਹਾਂਗੀ ਜ਼ਰੂਰ ਭੇਜਣਗੇ ਐਤਕੀ ਵੀ ਤੇ ਜ਼ਰੂਰ ਅਸੀਂ ਤੁਹਾਡੇ ਘਰ ਭੇਜਾਂਗੇ ਅੱਛਾ ਇਹ ਉੱਥੇ ਇਹ ਖੇਤੀਬਾੜੀ ਦੇ ਕੰਮ ਕਰਕੇ ਨਾ ਤੇ ਟ੍ਰਾਂਸਪੋਰਟੇਸ਼ਨ ਦਾ ਕੰਮ ਵੀ ਬਹੁਤ ਹੈ। ਹਾਂ ਫਰੂਟਸ ਵੀ ਜਿਵੇਂ ਉੱਥੇ ਫਰੂਟਸ ਜ਼ਿਆਦਾ ਗਰੋ ਵਗੈਰਾ ਹੁੰਦੇ ਹੈ। ਤੇ ਫਿਰ ਉਹਨਾਂ ਨੂੰ ਮੰਡੀਆਂ ਦੇ ਵਿੱਚ ਟਾਈਮ ਨਾਲ ਪਹੁੰਚਾਣਾ ਫਰੂਟਸ ਨੂੰ ਤੇ ਉਹਦੇ ਵਾਸਤੇ ਟਰਾਂਸਪੋਰਟੇਸ਼ਨ ਹੀ ਮੇਨ ਫਿਰ ਉੱਥੇ ਸੋਰਸ ਹੈਗਾ
ਅੱਛਾ ਫਿਰ ਤੁਹਾਡਾ ਵੀ ਉੱਥੇ ਫਿਰ ਟਰਾਂਸਪੋਰਟੇਸ਼ਨ ਦਾ ਹੀ ਕੰਮ ਹੋਏਗਾ ਤੁਹਾਡੇ ਪਾਪਾ ਦਾ
ਹਾਂਜੀ, ਹਾਂਜੀ ਮੇਰੇ ਪਾਪਾ ਦਾ ਵੀ ਟਰਾਂਸਪੋਰਟੇਸ਼ਨ ਦਾ ਕੰਮ ਹੈਗਾ ਅੱਛਾ ਕੰਮ ਹੈ ਉਹਨਾਂ ਦਾ ਵੀ ਆਪਣੇ ਕੀ ਕਹਿੰਦੇ ਆ ਅਹ ਸਰਦੀਆਂ ਦੇ ਵਿੱਚ ਐਲਾ ਸਟਾਰਟ ਹੁੰਦਾ ਨਾ ਕਿੰਨੂਆਂ ਦਾ ਕੰਮ ਤੇ ਸਾਰੀ ਜਿਵੇਂ ਉਹਨਾਂ ਦੀ ਟਾਂ ਮੰਡੀ ਵੀ ਹੈਗੀ ਹੈ ਉਹ ਮੰਡੀ ਦੇ ਵਿੱਚ ਵੀ ਉਹਨਾਂ ਦੀ ਆਪਣੀ ਟਰਾਂਸਪੋਰਟ ਬਣੀ ਹੋਈ ਹੈ ਇੱਕ ਤੇ ਪੂਰੀ ਅਹ ਮੰਡੀ ਜਿਹੜੀ ਭਰੀ ਹੁੰਦੀ ਹੈ ਕਿਨੂੰਆਂ ਨਾਲ
ਅੱਛਾ, ਤੇ ਕਾਫ਼ੀ ਕਿਨੂੰ ਹੁੰਦੇ ਹੋਣੇ- ਬੜੇ ਅੱਛੇ ਲੱਗਦੇ ਹੋਣੇ ਖੇਤਾਂ ਵਿੱਚ ਵੀ ਚਲੇ ਜਾ ਉਹ ਤੇ ਬੜਾ ਸੋਹਣਾ ਲੱਗਦੇ ਹੋਨੇ ਬਾਗ
ਹਾਂਜੀ, ਹਾਂਜੀ, ਹਾਂਜੀ ਸਰਦੀਆਂ ਦੇ ਵਿੱਚ ਤਾਂ ਤੁਹਾਨੂੰ ਉਸ ਸਾਈਡ ਤੇ ਸਿਰਫ ਤੁਹਾਨੂੰ ਇਹ ਕਿੰਨੂੰ ਦੀ ਖੇਤੀਬਾੜੀ ਹੀ ਨਜ਼ਰ ਆਏਗੀ ਲਈ ਲੋਕਾਂ ਨੇ ਇਹੀ ਗਰੋ ਕੀਤੇ ਹੋਏ ਨੇ ਬਾਕੀ ਹੈ ਸਰਦੀਆਂ ਦੀ ਇੰਨੀ ਖਾਸ ਕੋਟਨ ਕੁਟਨ ਨਾ ਇਹ ਸਾਰੀਆਂ ਗਰਮੀਆਂ ਦੀ ਹੈਗੀਆਂ ਨੇ ਗੰਨਾ ਵੀ ਗਰਮੀਆਂ ਦੀ ਪੈਦਾਵਾਰ ਹਗਾ ਹੈ। ਫਰੂਟਸ ਜਿਹੜੇ ਹੈਗੇ ਆ ਉਹ ਜ਼ਿਆਦਾ ਇੱਥੇ ਅ ਵਿੰਟਰਸ ਸਰਦੀ ਦੇ ਹੈਗੇ ਨੇ ਪੰਜਾਬ ਦੇ ਵਿੱਚ
ਅੱਛਾ, ਅੱਛਾ ਫਿਰ ਤੁਹਾਡਾ ਕਿੱਥੇ ਜਾਂਦਾ ਮਾਲ ਮਤਲਬ ਕਿਹੜੀ, ਕਿਹੜੀ ਜਗਾ ਜਾਂਦਾ ਇੱਥੋਂ ਦੀ ਸਮਾਨ ਕੀਨੂ ਵਗੈਰਾ ਟਰੱਕ
ਹੈ ਨੇ ।ਕਈ ਸ਼ਹਿਰ ਪੰਜਾਬ ਦੇ ਵਿੱਚ ਲੋਕਲ ਵੀ ਹੈਗੇ ਨੇ। ਪੰਜਾਬ ਤੋਂ ਬਾਹਰ ਵੀ ਹੈ ।ਓਵਰਆਲ ਇੰਡੀਆ ਦੇ ਜਾਂਦੇ ਨੇ ਤੇ, ਕੀ ਕਹਿੰਦੇ ਆ, ਹਾਂਜੀ।
ਫਿਰ ਤੁਸੀਂ ਉੱਥੇ ਜਿਹੜਾ ਤੁਸੀ ਕ ਪਾਕੀ- ਪਾਕੀ ਤੁ ਬੋਡਰ ਵੀ ਕਹਿ ਰਹੇ ਹੋ ਨਾਲ ਲੱਗਦਾ ਏ ।ਤੇ ਫਿਰ ਤੁਸੀਂ ਉੱਥੇ ਜਾਂਦੇ ਹੋਗੇ।
ਹਾਂਜੀ -ਹਾਂਜੀ ਅਸੀਂ ਬਹੁਤ ਵਾਰ ਉੱਥੇ ਹਾਂ ।ਪਾਕਿਸਤਾਨ ਦਾ ਬੋਡਰ ਤੇ ਇੰਡੀਆ ਪਾਕਿਸਤਾਨ ਦਾ ਮੇਨ ਬੋਰਡਰ ਰਾਓ ਮਤਲਬ ਕੀ ਕਹਿੰਦੇ ਨੇ ।ਉੱਥੇ ਪਰੇਡ ਵੀ ਹੁੰਦੀ ਹੈ ਸ਼ਾਮ ਨੂੰ। ਪਾਕਿਸਤਾਨ ਵਾਲੇ ਸਾਈਡ ਆਪਦਾ ਦਾ ਜ਼ੋਰ ਦਿਖਾਂਦੇ ਨੇ ਇੰਡੀਅਨ ਆਪਣਾ ਜ਼ੋਰ ਦਿਖਾਉਂਦੇ ਨੇ। ਤੇ ਹਾਂਜੀ, ਬਟ ਆਪਸ ਵਿੱਚ ਪ੍ਰੇਮ ਨਾਲ ਪਿਆਰ ਨਾਲ ਵੀ ਉਹ ਬੋਲ ਨੇ ਗੱਲ ਵੀ ਕਰਦੇ ਨੇ ਜਦੋਂ ਸਾਰੀ ਉਹਨਾਂ ਦੀ ਖ਼ਤਮ ਹੋ ਜਾਂਦੀ ਹੈ। ਪਰੇਡ ਉਸ ਤੋਂ ਬਾਅਦ ਟਾਈਮਿੰਗ ਵੀ ਉਹ ਦਿੰਦੇ ਆ ਮਿਲਣ ਵਾਸਤੇ। ਸਾਰੀ ਨੂੰ ਤੇ ਇੱਕ ਸਾਈਡ ਇੰਡੀਅਨ ਖੜੇ ਹੁੰਦੇ ਆ ।ਇੱਕ ਸਾਈਡ ਪਾਕਿਸਤਾਨ ਵਾਲੇ ਖੜੇ ਹੁੰਦੇ ਏ। ਉਹ ਹਾਏ ਕਰਦੇ ਹੈਲੋ ਕਰਦੇ ਹੈ। ਗੱਲਬਾਤ ਕਰਦੇ ਆਪਸ ਦੇ ਵਿੱਚ ਤੇ ਅਹ ਪਰੇਡ ਤੋਂ ਬਾਅਦ ਕਾਫੀ ਅੱਛਾ ਮਾਹਲ ਹੁੰਦਾ ਹੈ।
ਬੜਾ ਅੱਛਾ ਮੋਲ ਬਣ ਗਿਆ ਹੁੰਦਾ ਹੁੰਦਾ।
ਹਾਂਜੀ -ਹਾਂਜੀ -ਹਾਂਜੀ -ਹਾਂਜੀ ਝ ਕਦੀ ਤੁਸੀਂ ਵੀ ਟਾਈਮ ਕੱਢ ਕੇ ਨਾਲ ਚੱਲਿਆ ਤੇ, ਤੁਹਾਨੂੰ ਵੀ ਆਪਦਾ ਪੰਜਾਬ ਘੁਮਾਵਾਂਗੇ। ਤੇ ਦਿਖਾਵਾਂਗੇ ।ਤੁਹਾਨੂੰ ਵੀ ਉੱਥੇ ਕੀ ਕੀ ਚੀਜ਼ਾਂ ਹੁੰਦੀਆਂ ਨੇ। ਜਿਹੜੀ ਸਾਈਡ ਤੋਂ ਮੈਂ ਹੈਗੀ ਹਾਂ। ਤੁਹਾਨੂੰ ਦਿਖਾ ਕੇ ਲਿਆਵਾਂਗੀ ।ਸਾਰਾ ਉੱਥੇ
ਨਹੀਂ, ਉੱਥੇ ਪੰਜਾਬ ਦੇ ਲੋਕ ਤਾਂ ਬੜੇ ਅੱਛੇ ਹੈ ।ਮਤਲਬ ਬੜੇ ਮਿਲਣਸਾਰ ਹੁੰਦੇ ਹੈ ਤੇ ਅਸੀਂ ਵੀ ਮੇਰਾ ਵੀ ਕਾਫ਼ੀ ਵਾਰ ਜਾਣਾ ਹੋਇਆ ਉੱਧਰ ਬਹੁਤ ਇੱਜਤ ਕਰਦੇ ਹੈ ।ਕੋਈ ਵੀ ਆ ਜਾਏ ਕੋਈ ਖਾਣ ਪੀਣ ਨੂੰ ਮਤਲਬ ਪਰ ਉਸ ਸਾਈਡ ਜ਼ਿਆਦਾਤਰ ਵੈਸੇ ਪਿੰਡ ਹੈਗੇ ਹੈ। ਪਿੰਡਾਂ ਦਾ ਖਾਣਾ ਪੀਣਾ ਇੰਨਾ ਅੱਛਾ ਹੈ ।ਕਿ ਮਤਲਬ ਦੇਖ ਕੇ ਨਾ ਜੇ ਕਈ- ਕਈ ਵਾਰੀ ਮੈਂ ਜਿਸ ਤਰ੍ਹਾਂ ਗਈ ਹਾਂ ।ਉਧਰ ਟੂਰ ਤੇ ਜਾਂਦੀ ਹਾਂ। ਫਰੂਟ ਵਗੈਰਾ ਵੀ ਇਨਾ ਸਵਾਦ ਏ। ਖਾਣਾ ਪੀਣਾ ਕਿਸੇ ਢਾਬੇ ਤੋਂ ਵੀ ਖਾ ਲਓ ।ਉਹ ਵੀ ਇੰਨਾ ਸਵਾਦ ਲੱਗਦਾ ਹੈ ।ਨਾ ਬਈ ਕਿਸੇ ਵੱਡੇ ਹੋਟਲ ਤੇ ਜਾਣ ਦੀ ਲੋੜ ਨਹੀਂ ਪੈਂਦੀ।
ਬਿਲਕੁਲ, ਉੱਥੇ ਸਾਰੀ ਚੀਜ਼ ਤੁਹਾਨੂੰ ਪਿਓਰ ਹੀ ਮਿਲਣਗੀਆਂ। ਤੁਸੀਂ ਦੇਸੀ ਘਿਓ ਲਗਾ ਲੋ, ਤੁਸੀਂ ਦੁੱਧ ਲਗਾ ਲੋ, ਤੁਸੀਂ ਪਨੀਰ ਲਗਾ ਲਓ, ਤੁਹਾਨੂੰ ਇਹ ਸਭ ਚੀਜ਼ਾਂ ਪਿਓਰ ਮਿਲਣਗੀਆਂ ਤੁਹਾਨੂੰ ਟੇਸਟ ਤੋਂ ਹੀ ਪਤਾ ਚੱਲ ਜਾਏਗਾ। ਵੀ ਹਾਂ ਪੰਜਾਬ ਦੇ ਲੋਕ ਲੋਕਾਂ ਦਾ ਖਾਣਾ, ਦਾਣਾ ਕਿਸ ਤਰ੍ਹਾਂ ਦਾ ਪਿ ਪੂਰੀ ਪਿਓਰਟੀ ਨਾਲ ਹੀ ਤੁਹਾਨੂੰ ਉੱਥੇ ਚੀਜ਼ ਸਰਵ ਕਰਨਗੇ। ਔਰ ਮਿਲਣਸਾਰ ਵੀ ਬੰਦੇ ਬਹੁਤ ਨੇ ਵੇਖ ਕੇ ਖੁਸ਼ ਵੀ ਬੜੇ ਹੁੰਦੇ ਹੈ। ਆਪਣਾ ਪਨ ਵੀ ਕਰਦੇ ਤੇ ਬੜਾ ਅੱਛਾ ਮਾਹੌਲ ਹੈ ਪੰਜਾਬ ਦਾ
ਹਾਂ ਜੀ! ਮੈਂ ਵੀ ਇੱਕ ਵਾਰੀ ਮੇਰਾ ਕਿਸੇ ਪਿੰਡੀ ਚ ਖਾਣਾ ਮੈਂ ਖਾਧਾ ਸੀ ।ਕਿਸੇ ਦੇ ਘਰ ਕੇ ਕਿਥੇ ਸੀ । ਮਤਲਬ ਉਹਨਾਂ ਦੀ ਰੋਟੀਆਂ ਅਸੀ ਇਸ ਤਰ੍ਹਾਂ ਲੈ ਕੇ ਆਏ ਸੀ। ਜਿਵੇਂ ਘਿਓ ਦੇ ਵਿੱਚ ਡਬੋ ਕੇ ਲਿਆਂਦਾ ਨਾ ਜਿਸ ਤਰ੍ਹਾਂ ਕੋਈ। ਤੇ ਕਦੀ ਅਸੀਂ ਕਦੇ ਵੈਸੇ ਇਨਾ ਘੀ ਖਾਧਾ ਨੀ ਹੈ ।ਪਰ ਉਹ ਰੋਟੀ ਇੰਨੀ ਸਵਾਦ ਲੱਗੀ। ਕਿ ਮਜ਼ਾ ਹੀ ਆ ਗਿਆ। ਮੈਨੂੰ ਹਲੇ ਤੱਕ ਕਾਫੀ ਟਾਈਮ ਹੋ ਗਿਆ। ਉਹ ਖਾਣਾ ਖਾਦੇ ਹੋਏ ਲੇਕਿਨ ਉਹਦਾ ਟੇਸਟ ਮੇਰਾ ਮੂੰਹ ਵਿੱਚ ਹਜੇ ਵੀ ਹੈ
ਹਾਂਜੀ, ਹਾਂਜੀ ਉਹੀ ਨਾ ਉੱਥੇ ਤੁਹਾਨੂੰ ਹਰ ਇੱਕ ਚੀਜ਼ ਪਿਓਰ ਮਿਲੇਗੀ। ਔਰ ਬੜੀ ਹੀ ਤੁਹਾਨੂੰ ਪਿਆਰ ਨਾਲ ਉਹ ਚੀਜ਼ ਖਿਲਾਈ ਵੀ ਜਾਏਗੀ ਮੋਹੌਲ ਦਾ ਬੋਤ ਫ਼ਰਕ ਹੁੰਦਾ ਏ, ਹਾਂ ਲੱਸੀ ਲੱਸੀ ਮੇਨ ਹੁੰਦੀ ਚੱ ਦੀ ਤੁਸੀਂ ਚਾਟੀ ਦੀ ਕਦੀ ਲੱਸੀ ਟ੍ਰਾਈ ਕਰਨਾ, ਪੀ ਕੇ ਵੇਖਣਾ ਉਹ ਲੱਸੀ ਬੋਤ ਸਵਾਦ ਏ, ਤਾਨੂੰ ਕੜੇ ਵਿੱਚੋਂ ਸਿੱਧਾ ਉਹ ਅਹ ਕੱਢ ਕੇ ਲੱਸੀ ਤਾਨੂੰ ਦੇਣਗੇ। ਮੱਖਣ ਅਲੱਗ ਹੋ ਜੇਗਾ ਲੱਸੀ ਅਲੱਗ ਹੋ ਜੇਗੀ, ਔਰ ਲੱਸੀ ਤੁਸੀਂ ਜਿੰਨੀ ਮਰਜ਼ੀ ਪੀ ਲੋ, ਤੁਹਾਨੂੰ ਐਂ ਦਿਲ ਕਰਿਆ ਕਿ ਮੈਂ ਦੁਬਾਰਾ ਫੇਰ ਪੀਆ ਉੰਦਾ ਟੇਸਟ ਬੋਤ ਹੀ ਅੱਛਾ ਹੈ, ਲੱਸੀ ਦਾ।
ਤਾਂ ਹੀ, ਤੁਸੀਂ ਮੈਨੂੰ ਲੱਗਦਾ ਉੱਥੇ ਲੱਸੀ ਵਗੈਰਾ ਜ਼ਿਆਦਾ ਪੀਤੀ ਦੀ ਏ, ਕਿਓ ਦੁੱਧ ਤਾਂਈ ਤੁਆਡਾ ਰੰਗ ਇੰਨਾ ਸਾਫ ਹੈ, ਤੁਸੀਂ ਇੰਨੇ ਸੋਹਣੇ ਸਕਦੇ ਹੋ, ਮੈਂ ਜਦੋਂ ਵੀ ਤੁਆਡੇ ਘਰ ਜਾਂਨੀ ਆ, ਮੈਂ ਕਹਿੰਦੀ ਆ ਔ ਬਹੋਤ ਪੰਜਾਬ ਤੋਂ ਆਏ ਨੇ ਪਰ ਬੋਤ ਸੁੰਦਰ ਨੇ।
ਚਲੋ ਚਲੋ, ਥੈਂਕ ਯੂ ਤੁਆਡਾ ਬੋਤ ਬੋਤ ਧੰਨਵਾਦ। ਤੁਸੀਂ ਮੇਰੀ ਇੰਨੀ ਤਰੀਫ਼ ਕੀਤੀ, ਬਾਕੀ ਤੁਸੀਂ ਵੀ ਬੋਤ ਸੋਣੇ ਔ। ਤੁਸੀਂ ਵੀ ਤਾੱਡਾ ਵੀ ਖਾਨਦਾਨ ਅੱਛਾ ਅ, ਐਸੀ ਗੱਲ ਨੀ ਖਾਣਾ ਪੀਣਾ ਅੱਛਾ ਤਾੱਡਾ ਵੀ।
ਚਲੋ ਜੀ, ਬੜਾ ਅੱਛਾ ਲੱਗਿਆ ਤੁਆਡੇ ਨਾਲ ਗੱਲ ਕਰਕੇ ਮੈਨੂੰ ਦੁਬਾਰਾ ਹੁਨ ਤੁਸੀਂ ਜਦੋਂ ਵੀ ਜਾਓਗੇ, ਮੈਨੂੰ ਲੈ ਕੇ ਜਾਣਾ ਔਰ ਮੈਨੂੰ ਕਿਨੂੰ ਜ਼ਰੂਰ ਨਾ ਉੱਥੋਂ ਦੇ
ਚੰਗੇ ਇਕੱਠੇ ਦਵਾਂਗੇ ਹੁਣ, ਤੇ ਤੁਾਨੂੰ ਮੈਂ ਅਪਣਾ
ਠੀਕ ਏ ਜੀ ਠੀਕ ਏ, ਹੁਣ ਨੈਕਸਟ ਟੈਮ ਅਸੀਂ ਟੂਰ ਪੰਜਾਬ ਦਾ ਤੁਆਡੇ ਨਾਲ ਕਰਾਂਗੇ। ਔਕੇ ਜੀ, ਬੋਤ ਅੱਛਾ ਲੱਗਿਆ ਤੁਆਡੇ ਨਾਲ ਗੱਲ
ਹਾਂਜੀ ਔਕੇ ਜੀ ਔਕੇ ਜੀ, ਮੈਨੂੰ ਵੀ ਬੋਤ ਅੱਛਾ ਲੱਗਿਆ ਜੀ।
ਔਕੇ ਜੀ।
ਔਕੇ ਜੀ।